ਹਾਂਜੀ ਸਤਿ ਸ੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਜੀ।
ਹੈਲੋ
ਹੈਲੋ ਸਤਿ ਸ਼੍ਰੀ ਅਕਾਲ ਜੀ।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
ਵਧੀਆ ਜੀ ਵਧੀਆ ਤੁਸੀਂ ਸੁਣਾਓ।
ਬਸ ਬਸ ਕੁਛ ਨੀ ਹੁਣ ਫ੍ਰਰੀ ਹੋ ਕੇ ਬੈਠੀ ਆ ਕੱਪੜੇ ਸੁੱਕਣੇ ਪਾਏ ਤੇ ਬਾਰਿਸ਼ ਵਾਲਾ ਮੌਸਮ ਬਣ ਗਿਆ।
ਹਾਂਜੀ- ਹਾਂਜੀ- ਹਾਂਜੀ ਮੈਂ ਵੀ ਸਵੇਰੇ ਕੱਪੜੇ ਧੋਤੇ ਮਸ਼ੀਨ ਜਿਸ ਦੇ ਬਾਰ ਪਹਿਲਾਂ ਤੇ ਜਦੋਂ ਸਵੇਰੇ ਮਸ਼ੀਨ ਲਾਈ ਹੈ ਤੇ ਬਾਰਿਸ਼ ਨਹੀਂ ਆ ਰਹੀ ਸੀ। ਤੇ ਜਦੋਂ ਕੱਪੜੇ ਧੋ ਲਏ ਮੈਂ
ਤਾਂ ਵੀ ਹੈ ਤੇ ਫਿਰ ਕਿੰਨ ਫਿਰ ਏਂਜ ਈ ਪਹਿ ਰਿਹਾ ਮੈਂ ਫਿਰ ਜਦੋਂ ਬਾਰਿਸ਼ ਰੁਕੀ
ਤਾਂ ਜ ਮ ਸ ਉਹ ਕੱਪੜਿਆਂ ਨੇ ਉਹੀ ਹੋ ਜਾਂਦੇ ਖਰਾਬ ਹੀ ਹੋ ਜਾਂਦਾ। ਕਪੜੇ ਓਰੇ ਪਰੇ ਪਾਓ ਤਾਂ ਬਸ
ਹਾਂਜੀ ਪਾਣੇ ਹੁਣ ਥੋੜ੍ਹੀ ਹਵਾ ਚੱਲਦੀ ਹੈ ਨਾਲ ਥੋੜੀ ਧੁੱਪ
ਹੋਰ ਸੁਣਾਓ।
ਬਸ ਜੀ ਵਧੀਆ ਜੀ ਤੁਸੀਂ ਸੁਣਾਓ।
ਕੀ ਬਣ ਰਿਹਾ।
ਅੱਜ ਅਸੀਂ ਸਾਂਬਰ ਬਣਾ ਲਗੀ ਸਾਂਬਰ ਤੇ ਇਡਲੀ ਹਾਂਜੀ ਮੰਮੀ ਠੀਕ ਜੀ ਮੰਮੀ ਕਦਾ ਨ ਕਿੰਨੇ ਦਿਨ ਹੋ ਗਏ ਕਹਿੰਦੇ ਸੀ ਉਹ ਕੁੜੀ ਆਈ ਦੀ ਉਹਨੂੰ ਸਾਂਬਰ ਇਡਲੀ ਖਵਾ ਦੇ ਬਣਾ ਕੇ ਬੱਸ ਉਹੀ ਹਾਂਜੀ, ਮੈਂ ਦੱਸਦੀ ਹਾਂ ਚੁਪ ਹਾਂਜੀ- ਪਹਿਲਾਂ ਦਾਲ ਨੂੰ ਉਬਾਲ ਲੈਣਾ- ਦਾਲ ਨੂੰ ਬਾਲ ਕੇ ਫਿਰ ਬਾਅਦ ਚਹ
ਕਿਹੜੀ ਦਾਲ ਪਾਉਦੇ ਹੋ।
ਅਰਹਰ ਦੀ ਦਾਲ ਹੁੰਦੀ ਉੜਗ ਦੀ ਕਹਿੰਦੇ ਹਨ ਉੜਗ ਨਹੀ ਅਰਹਰ
ਛੋਲਿਆਂ ਵਾਂਗਰ ਦੇ ਲੱਗਦੀ ਜਿਹੜੀ
ਦਹੀਂ ਦਾ ਪਾਣੀ ਨੀ ਹੈ। ਇਥੇ ਦਹੀਂ- ਹਮ, ਹਾਂਜੀ ਫੇਰ ਉਹਨੂੰ ਭਿਉ ਦੇਣਾ - ਇਕ ਘੰਟਾ ਲਈ ਭਿਉ ਦੇਣਾ ਦਾਲ ਨੂੰ, ਤੇ ਦਾਲ ਭਿਉ ਕੇ ਉਸ ਤੋਂ ਬਾਅਦ ਉਸ ਤੋਂ ਬਾਅਦ- ਉਸ ਤੋਂ ਬਾਅਦ ਉਹਨੂੰ ਮਤਲਬ ਉਬਾਲ ਲੈਣਾ ਹਲਦੀ ਤੇ ਨਮਕ ਪਾ ਕੇ
ਅਛਾ -ਅਛਾ ਤੇ ਤੁਸੀ- ਤੁਸੀ ਉਹ ਨਹੀ ਪਾਉਦੇ ਜਿਵੇਂ ਉਹ ਹੋ ਗਏ ਵੈਜੀਟੇਬਲ ਉਹ ਸਬ
ਨਹੀ ਆਪਾਂ ਪਾਲਕ ਪਨੀਰ ਬਣਿਆ ਤੜਕਾ ਲਾਉਣਾ ਆਉਗੀ ਨਾ-
ਅਛਾ- ਅਛਾ, ਅਛਾ -ਅਛਾ ਠੀਕ, ਪਹਿਲੇ ਤੜਕਾ ਲਗਾ ਲੈਂਦੇ ਦਾਲ ਨੂੰ ਜਾਂ ਦਾਲ ਨੂੰ ਸੀਟੀਆਂ ਦੋ- ਤਿੰਨ ਦਵਾ ਕੇ
ਨਹੀ ਤਿੰਨ ਸੀਟੀਆਂ ਦਵਾਉਣੀਆਂ ਦਾਲ ਨੂੰ ਤੇ ਤੇ ਹੁਣ, ਬੱਸ ਤੜਕਾ ਲਗਾਉਣ ਲੱਗੀ
ਕੀ -ਕੀ ਪਾਉਂਦੇ ਹੋ ਦਾਲ ਚ ਫੇਰ ਸਬਜ਼ੀਆਂ
ਸਬਜ਼ੀ ਲੋਕੀ, ਅਹ ਲੋਕੀ ਪਾਈ ਹੈ। ਪਿਆਜ ਪਾਏ ਨੇ, ਟਮਾਟਰ ਪਾਵਾਂਗੀ- ਬੈਂਗਰ ਪਾਏ ਨੇ, ਉਹ ਬੀਨਸ ਨਹੀ ਹੁੰਦੇ
ਹਾਂਜੀ ਬੀਨਸ ਵੀ ਹੁੰਦੇ ਨੇ-
ਹਾਜੀ ਬੀਨਸ- ਪਾਉਦੀ ਥੋੜੀਆਂ-
ਤੇ ਬੈਂਗਨ ਨੀ ਪੈਦਾ ਬੈਂਗਨ ਵੀ-
ਹਾਂਜੀ ਬੈਂਗਨ ਵੀ ਕੱਟੇ ਜਾਣੇ ਆ
ਅਛਾ ਸਬਜ਼ੀ ਜਿਹੜੀ ਮਰਜ਼ੀ ਪਾ ਲਓ ਵਿਚ, ਕਿ ਨਹੀ ਮੇਨ- ਮੇਨ ਇਹਦੇ ਇਨਗ੍ਰਡੀਅਂਟ ਹੁੰਦਾ ਨਾ
ਗਾਜਰਾਂ ਪਾ ਸਕਦੇ ਹੋ, ਮੂਲੀਆਂ ਪਾ ਸਕਦੇ ਹੋ ਤੁਸੀ
ਅਛਾ- ਅਛਾ ਟੇਸਟ ਫ਼ਰਕ ਤਾਂ ਨੀ ਪਏਗਾ ਜਿਵੇ ਟੇਸਟ ਮੂਲੀਆਂ ਦਾ ਬੇਕਾਰ ਹੁੰਦਾ ਹੈਗਾ
ਨਹੀ- ਨਹੀ- ਜੇ ਮੂਲੀ ਹੈਗੀ ਹੈ ਤੇ ਪਾਲੋ, ਨਹੀ ਹੈਗੀ ਤੇ ਰਹਿਨ ਦੋ
ਹੂੰ ਠੀਕ-
ਬਸ ਹੁਣ ਫੇਰ ਥੋੜਾ ਜਿਹਾ ਤੇਲ ਪਾ ਕੇ ਨਾ-
ਹਾਂਜੀ-
ਦੇ ਵਿਚ- ਵਿਚ ਥੋੜ੍ਹਾ ਜਿਹਾ ਉਹ- ਮਸਾਲਾ ਪਾ ਕੇ, ਉਹ ਤੇ ਬਾਅਦ ਚ ਲੱਗੇਗਾ
ਅਛਾ ਤੇ ਭੂਆ ਬਣ ਜਾਏਗੀ ਦਾਲ ਸਾਂਬਰ ਬਣ ਜਾਏਗਾ ਉਸ ਤੋਂ ਬਾਅਦ ਤੜਕਾ ਭਰਵਾਈ ਦਾ ਅਛਾ- ਅਛਾ ਉਹਦੇ 'ਚ ਕਿਹੜੇ ਮਸਾਲੇ ਪੈਂਦੇ ਨੇ ਜਦੋ ਉਪਰ ਤੜਕਾ ਲਾਂਉਦੇ ਹੋ।
ਉਹ ਸਾਂਬਰ ਮਸਾਲਾ, ਮੈ ਘਰ ਹੀ ਬਣਾਇਆ ਵਾ ਆਪੇ
ਅਛਾ ਜੀ ਅਛਾ ਜੀ ਠੀਕ ਆ ਠੀਕ-
ਉਹ ਵੀ ਮੈਂ ਪਾਉਂਦੀ ਹਾਂ ਤੇ ਦਾਲ ਬੜੀ ਮਤਲਬ ਸਾਂਬਰ ਬੜਾ ਹੀ ਵਧੀਆ ਬਣਦਾ
ਮੈਂ ਵੀ ਕਿੰਨਾ ਟਾਈਮ ਹੋ ਗਿਆ ਲਿਆ ਕੇ ਰੱਖਿਆ ਇਹਦਾ ਵੀ ਦਾਲ ਵੀ ਲਿਆਉਣੀ ਸਾਂਬਰ ਮਸਾਲਾ ਵੀ ਲਿਆਂਦਾ ਵਾ, ਮਗਰ ਕੋਈ ਘਰ ਹੁੰਦਾ ਦਾਲ ਹੀ ਨੀ ਬੱਚਾ ਬਣਾਏ ਕਿਦੇ ਵਾਸਤੇ ਆਪਣਾ ਥੋੜੀ ਬਣਾਏ ਉਹ ਖਾਂਦੇ ਨੀ ਬੱਚੇ
ਹਾਂਜੀ- ਹਾਂਜੀ ਇਹ ਗੱਲ ਤਾਂ ਬਿਲਕੁਲ ਸਹੀ ਹੈ।
ਹਮ ਫਿਰ ਆਪਣੇ ਵਾਸਤੇ ਥੋੜ੍ਹੀ ਬਣਾ। ਣਾ ਆਪਣੇ ਵਾਸਤੇ ਫਰ ਓਧਰ ਖਾਆਦ ਬਾਜ਼ਾਰੋਂ ਹੀ ਖਾਇਆ ਮਿਲਦੀ।
ਹਾਂਜੀ,
ਹੋਰ ਸੁਣਾ ਤੇ ਇਡਲੀਆਂ ਵੀ ਬਣਾਂਦੇ ਕੇ ਚੋਲ ਬਣਾਂਦੇ ਓ ਨਾਲ।
ਹਾਂਜੀ,
ਇਡਲੀਆਂ ਬਣਾਂਦੇ ਓ ਜਾਂ ਚੋਲ ਬਣਾਂਦੇ ਓ ਤੁਸੀਂ ਨਾਲ।
ਵੈਸੇ ਤਾਂ ਚਾਵਲ ਹੀ ਬਣਾਣੇ ਆ ਹੁਣ ਅਹ ਅਹ ਸਾਂਬਰ ਬਣਾਣਾ ਨਾ ਵੈਸੇ ਦਾਲ ਬਣਾਣੀ ਤੇ ਮੈਂ ਚੋਲ ਬਣਾਦੀ ਆ। ਤੇ ਸਾਬਲਬਰ ਬਨਾਣਾ ਹੋਵੇ ਤੇ ਫੇਰ ਬਲੀਆਂ ਈ ਬਣਾਣੀਆਂ।
ਠੀਕ ਐ।
ਇਡਲੀਆਂ ਬਣਾਣੀਆਂ ਤਾਂ ਫਿਰ ਮੈਂ ਕੜੀ ਪੱਤਾ ਵਗੈਰਾ ਵੀ ਮੰਗਵਾਇਆ ਨਾ ਬ ਮੁੰਡੇ ਕੋਲੋਂ। ਉਹ ਲੈਣ ਗਿਆ।
ਇਮਲੀ ਉਮਲੀ ਵੀ ਪਾਂਦੇ ਓ ਖਟਾਈ ਵਾਸਤੇ।
ਹਾਂਜੀ ਇਮਲੀ ਵੀ ਪਾ ਪਿਓ ਕੇ ਰੱਖ ਦਿਨੇ ਆ ਨਾ। ਤੇ ਦਾਲ ਦੋਲ ਬਣ ਜਾਂਦੀ ਐ ਹਾਂਜੀ ਇਹ ਥੋੜ੍ਹਾ ਜਿਹਾ ਗੁੜ ਪਾ ਲੈਣੀ ਆ ਵਿੱਚ ਜਦੋਂ ਅ ਸੀਟੀਆ ਜਾਣ ਨਾ ਚੰਗੀ ਤਰ੍ਹਾਂ ਸਬਜ਼ੀਆਂ ਨੂੰ ਵੀ ਚੰਗੀ ਤਰ੍ਹਾਂ ਹੋ ਜਾਣ
ਹਾਂ, ਬਿਲਕੁਲ ਰਚ ਜਾਣ ਵਿੱਚ ਮਸਾਲੇ ਵਿੱਚ
ਹਾਂਜੀ
ਹਾਂਜੀ, ਵਿੱਚ ਦਾਲ ਪਾ ਕੇ ਤੇ ਫੇਰ ਉਹਨੂੰ ਚੰਗੀ ਤਰ੍ਹਾਂ ਚਵਾ ਦੇਣੀ ਆ। ਸੀਟੀਆਂ ਦਵਾ ਕੇ ਤੇ ਫੇਰ ਉਹਦੇ ਵਿੱਚ ਇਮਲੀ ਦਾ ਗੁੱਦਾ ਪਾ ਦੇਣਾ। ਮਤਲਬ ਇਮਲੀ ਜਿਹੜ ਧੋਈ ਦੀ ਐ ਉਹਨੂੰ ਛਾਣ ਕੇ ਉਹਦਾ ਗੁੱਦਾ ਜੋ ਵੀ ਨਿਕਲਦਾ। ਓ ਸਾਰਾ ਪਾ ਦੇਣਾ ਨਾਲ ਗੁੜ ਪਾ ਦੇਣਾ ਫੇਰ ਉਹਨੂੰ ਦੋ ਸੀਟੀਆਂ ਫਿਰ ਦਵਾ ਲੈਣੀਆਂ ਫੇਰ ਬਾਅਦ ਚੋਂ ਅਹ ਅ ਤੇਲ ਲੈ ਕੇ ਤੇਲ ਦੇ ਵਿੱਚ ਥੋੜ੍ਹੀ ਜੀ ਰਾਈ ਪਾਣੀ ਐ। ਰਾਈ ਕੜੀ ਪੱਤਾ ਪਾ ਲੋ। ਨਾਲ ਲਾਲ ਮਿਰਚਾਂ ਸੁੱਕੀਆਂ ਪਾ ਲੋ।
ਅੱਛਾ ਸੁੱਕੀ ਲਾਲ ਮਿਰਚ।
ਹਾਂਜੀ ਸੁੱਕੀ ਲਾਲ ਮਿਰਚ ਪਾ ਕੇ ਤੇ ਉੱਪਰੋਂ ਤੜਕਾ ਪਾ ਦੋ। ਬੜਾ ਉਹ ਨਾਲ ਸਾਂਬਰ ਮਸਾਲਾ ਤਾਂ ਅਸੀਂ ਪਹਿਲਾਂ ਹੀ ਪਾ ਦੇਣਾ ਜਦੋਂ ਕੀ ਕਹਿੰਦੇ ਨੇ ਅਸੀਂ ਦਾਲ ਧਰਦੇ ਆ ਨਾ।
ਹਾਂਜੀ ਹਾਂਜੀ, ਅੱਛਾ ਉਹਦੇ ਚ ਵੀ ਮਸਾਲਾ ਪਾ ਦਿੰਦੇ ਹੋ ਤੁਸੀਂ।
ਹਾਂਜੀ ਹਾਂਜੀ, ਹਾਂਜੀ ਉਹ ਫੇਰ ਚੰਗੀ ਤਰ੍ਹਾਂ। ਚੰਗੀ ਤਰ੍ਹਾਂ ਫਲੇਵਰ ਆ ਜਾਂਦਾ ਨਾ ਮਸਾਲੇ ਦਾ ਕੱਚਾ ਫਲੇਵਰ। ਹਾਂਜੀ ਹਾਂਜੀ, ਹਰੀਆਂ ਮਿਰਚਾਂ ਵੀ ਆਪਣੀ ਮਰਜ਼ੀ ਜੋ ਮਰਜ਼ੀ ਪਾਈ ਜਾਓ।
ਨਹੀਂ ਸਾਂਬਰ ਬਾਜ਼ਾਰਾਂ ਚ ਤਾਂ ਸਾਂਬਰ ਮਿਲਦਾ ਮਿਰਚਾਂ ਮੁਰਚਾਂ ਨੀ ਹੁੰਦੀਆਂ ਉਹਦੇ ਚ।
ਹਾਂਜੀ ਵੈਸ ਲਾਲ ਮਿਰਚ ਹੀ ਪਾਂਦੇ ਆ ਮੈਂ ਪਾ ਲੈਂਦੀ ਹਾਂ ਹਰੀ ਮਿਰਚ ਕਿਉਂਕਿ ਇਹ ਮੇਰੇ ਨਾ ਹਸਬੈਂਡ ਉਹ ਪਸੰਦ ਨਹੀਂ ਕਰਦੇ ਲਾਲ ਮਿਰਚ ਉਹ ਕਹਿੰਦੇ ਕਿ ਤੁਸੀਂ, ਮਿਰਚੀ ਜਿਆਦਾ ਪਾਓ ਕਿਉਂਕਿ ਹਰੀ ਮਿਰਚ ਦੇ ਦੇਖੋ ਫਾਇਦੇ ਬਹੁਤ ਨੇ ਇੱਕ ਅੱਖਾਂ ਨੂੰ ਵਧੀਆ ਹੁੰਦੀ ਐ ਸਕਿਨ ਲਈ ਵੀ ਵਧੀਆ ਹੁੰਦੀ ਹੈ ਖਾਰਸ਼ ਵਗੈਰਾ ਨਹੀਂ ਹੁੰਦੀ ਬੋਡੀ ਤੇ। ਤੇ ਉਹ ਠੀਕ ਹੋ ਜਾਂਦੀ ਐ ਹਰੀ ਮਿਰਚ ਨਾਲ।
ਅੱਛਾ ਜੀ,
ਇਸ ਲਈ ਹਰ ਇੱਕ ਚੀਜ਼ ਚ ਪਾਣੀ ਚਾਹੀਦੀ ਆ।
ਤੇ ਇਡੀਆਂ ਕਿਵੇਂ ਬਣਾਂਦੇ ਓ।
ਇਡਲੀਆਂ ਹੁਣ ਤਾਂ ਵੈਸੇ ਮੈਂ ਸੂਜੀ ਦੀ ਬਣਾਣ ਲੱਗੀ ਸੀ। ਵੈਸੇ ਅਸੀਂ ਚਾਵਲ ਦੀਆਂ ਵੀ ਬਣਾ ਲੈਣੇ ਆ। ਚਾਵਲ ਤੇ ਉੜਦ ਦੀ ਦਾਲ ਹਾਂਜੀ ਊੜਦ
ਤਕਰੀਬਨ
ਨਹੀਂ ਜੀ, ਉੜਦ ਦੀ ਦਾਲ ਉਹ ਹੁੰਦੀ ਆ ਧੁਲੀ ਹੋਈ, ਉਹਨੂੰ ਭਿੰਉ ਦੇਨਾ। ਮਤਲਬ ਕਿ ਭਿਉ ਕੇ ਰੱਖਦੋ ਪੂਰੀ ਰਾਤ, ਤੇ ਚਾਵਲ ਜਿਵੇਂ ਇੱਕ ਇਕ ਕੋਲੀ ਉੜਦ ਦੀ ਦਾਲ ਏ, ਤੇ ਤਿੰਨ ਕੋਲੀਆਂ ਤਿੰਨ ਜਾਂ ਚਾਰ ਕੋਲੀਆਂ ਚਾਵਲ ਦੀਆ ਲੈ ਲੋ।
ਜੀ
ਉਹ ਚਾਵਲ ਨੂੰ ਭਿਉਂ ਕੇ ਰੱਖ ਦੇਣਾ, ਸਵੇਰੇ ਉਹਨਾਂ ਦੋਨਾਂ ਦਾ ਪਾਣੀ ਕੱਢ ਕੇ ਤੇ ਉਹ ਜਿਹੜੀ ਉੜਦ ਦੀ ਦਾਲ ਭਿਉਂਈ ਏ ਨਾ ਅਸੀ, ਉਹਦਾ ਪਾਣੀ ਨੀ ਸੁਟਣਾ। ਉਹਦਾ ਪਾਣੀ ਲਾ, ਉਹਦਾ ਪਾਣੀ ਰੱਖਦੇ ਨੇ। ਥੋੜੇ ਜਿਹੇ ਵਿੱਚ ਤੁਸੀਂ ਪੋਹੇ ਵੀ ਪਾ ਕੇ ਰੱਖ ਸਕਦੇ ਹੋ, ਥੋੜਾ ਜਹਾ ਮ ਮੇਥੀ ਦਾਣਾ ਪਾ ਦੋ, ਪੋਹੇ ਪਾ ਦੋ, ਉਹ ਪਾ ਕੇ ਭਿਉਂ ਦੋ ਚੰਗੀ ਤਰ੍ਹਾਂ। ਫਿਰ ਸਵੇਰੇ ਉਹਨਾ ਨੂੰ ਛਾਣ ਕੇ, ਫਿਰ ਅਹ ਉਹਨੂੰ ਪੀਸ ਲੈਣਾ, ਥੋੜਾ - ਥੋੜ੍ਹਾ, ਉੜਦ ਦੀ ਦਾਲ ਵਾਲਾ ਪਾਣੀ ਪਾ ਕੇ ਨਾ। ਉਹਨੂੰ ਪੀਸ ਲੈਣਾ। ਪੀਸ ਕੇ, ਉਸ ਤੋਂ ਬਾਅਦ ਚੰਗੀ ਤਰ੍ਹਾਂ ਉਹਨਾਂ ਨੂੰ ਉਹ ਕਰ ਲੈਣਾ, ਹੂਂ। ਉਹਨੂੰ ਪਏ ਰਹਿਣ ਦੇਣਾ, ਪੂਰਾ ਦਿਨ, ਫੇਰ ਪੂਰੀ ਰਾਤ, ਜਿਵੇਂ ਤੁਸੀਂ ਸ਼ਾਮੀ ਆ ਪ੍ਰੋਸੈਸ ਕੀਤਾ ਹਾਂਜੀ ਫਿਰ ਸਵੇਰੇ ਉਹਨੂੰ ਉਹ ਕੀਤਾ, ਮਤਲਬ ਉਹਨੂੰ ਪੀਸ ਲਿਆ, ਫੇਰ ਰੱਖ ਦਿੱਤਾ ਪੂਰਾ ਦਿਨ, ਫੇਰ ਅਗਲੇ ਜਿ ਠੰਢ ਹੁੰ ਸਰਦੀ ਦਾ ਮੌਸਮ ਹੁੰਦਾ, ਤੇ ਜ਼ਿਆਦਾ ਟਾਈਮ ਲਿਆਂਦਾ, ਗਰਮੀ ਚ ਤੇ ਵੈਸੇ ਤੁਸੀਂ ਸਵੇਰੇ ਭੇਯੋਗੇ ਨਾ, ਤੇ ਰਾਤੀ ਪੀਸ ਕੇ ਰੱਖ ਦੇਣਾ ਤੇ ਫਿਰ ਤੁਸੀਂ ਬਣਾਉਣ ਲਈ ਤਿਆਰ ਰੱਖ ਸਕਦੇ ਹੋ, ਤੁ ਉਹਨੂੰ ਹੱਥ ਨਾਲ ਨਾ ਚੰਗੀ ਤਰ੍ਹਾਂ ਫੈਟ ਲੈਣਾ।
ਅੱਛਾ -ਅੱਛਾ।
ਹਾਂਜੀ, ਜੋ ਅਸੀਂ ਉੜਦ ਦੀ ਦਾਲ ਪੀਸੀ ਏ, ਚਾਵਲ ਪੀਸੇ ਨੇ। ਹਾਂਜੀ ਉਹ ਇਕੱਠਾ ਪਾ ਦੇਣਾ, ਤੇ ਚੰਗੀ ਤਰ੍ਹਾਂ ਹੱਥ ਨਾਲ ਫੈਲ ਜਾਣੈ। ਜੋ ਹੱਥ ਦੀ ਹੀਟ ਐ ਨਾ, ਉਹ ਉਹਦੇ ਵਿੱਚ ਹੋ ਜਾਏ।
ਅੱਛਾ।
ਚਲੋ! ਮਤਲਬ ਕਿ ਚੰਗੀ ਤਰ੍ਹਾਂ ਫੈਂਟ ਉਹਨੂੰ ਰੱਖ ਦੇਣਾ, ਅਹ ਪੂਰੀ ਰਾਤ ਲਈ। ਤੇ ਤੁਸੀਂ ਸਵੇਰੇ ਵੇਖੋਗੇ, ਉਹਦੇ 'ਚ ਆਪਣੇ ਆਪ ਹੀ ਖਮੀਰ ਉੱਠਿਆ ਹੁੰਦਾ।
ਅੱਛਾ, ਇਹਦੇ 'ਚ ਪਾਈ ਦਾ ਕੀ ਵੇ, ਜਦੋਂ ਇਡਲੀਆਂ ਬਣਾਉਣੀਆਂ? ਉਹ ਬੈਟਰ ਕੀ ਵੇ?
ਕੁਛ ਵੀ ਨ ਪਾਉਣਾ, ਸਿਰਫ ਇਹੀ ਇੱਕ, ਮਤਲਬ ਇੱਕ - ਇੱਕ ਚਮਚਾ ਵੱਡਾ, ਜਿਵੇਂ ਕੜਛੀ ਹੁੰਦੀ ਹੈ। ਉਹ ਇਡਲੀ, ਤੇਲ ਲਗਾ ਕੇ ਇਡਲੀ ਸਾਂਚੇ 'ਚ
ਕਈ ਤਾਂ ਇਨੋ ਵਗੈਰਾ ਨਹੀਂ ਪਾਉਂਦੇ, ਇਨੋ ਵੀ
ਇਹਦੇ 'ਚ, ਇਹਦੇ 'ਚ ਤੁਹਾਨੂੰ ਕੁਛ ਕਿਸੇ ਕਿਸੇ ਚੀਜ਼ ਦੀ ਵੀ ਲੋੜ ਨੀ ਪੈਣੀ, ਸਿਰਫ ਸੂਜੀ ਵਾਲਿਆ ਚ ਲੋੜ ਪੈਂਦੀ ਏ।
ਸੁਜੀ ਵਾਲਿਆਂ ਕਿਵੇਂ ਬਨ ਗਿਆ ਨਾ?
ਸੂਜੀ ਵਾਲੀਆ, ਸੂਜੀ ਨੂੰ ਪਹਿਲਾਂ ਦਹੀਂ ਲਓ। ਦਹੀਂ ਨੂੰ ਪਹਿਲਾਂ ਚੰਗੀ ਤਰ੍ਹਾਂ ਫੈਂਟ ਲਓ। ਜੇ ਤੁਹਾਡੇ ਕੋਲ ਮੱਠਾ ਹੈਗਾ ਥੋੜਾ ਜਿਹਾ, ਤਾਂ ਮੱਠਾ ਵੀ ਲਾ ਸਕਦੇ ਹੋ। ਥੋੜਾ ਜਿਹਾ ਦਹੀਂ, ਥੋੜਾ ਜਿਹਾ ਮੱਠਾ, ਅਈਉ ਕੀ ਕਹਿੰਦੇ ਨੇ ਲੱਸੀ।
ਅੱਛਾ, ਲੱਸੀ, ਠੀਕ।
ਹਾਂਜੀ, ਉਹਨੂੰ ਚੰਗੀ ਤਰ੍ਹਾਂ ਫੈਂਟ ਲੈਣਾ ਵਾ, ਪਾਣੀ - ਪਾਣੀ ਥੋੜਾ ਇੰਜ ਲਿਕਵਿਡ ਜਿਹਾ ਬਣ ਜਾਏ ਨਾ, ਤੇ ਜਿਵੇਂ ਤੁਸੀਂ ਹੁਣ ਸਾਡਾ ਜਿਆਦਾ ਪਰਿਵਾਰ ਤੇ ਅਸੀਂ ਦੋ ਪੈਕੇਟ ਲਏ, ਅੱਧਾ ਅੱਧਾ- ਕਿੱਲੋ ਦੇ ਹੁੰਦੇ ਨੇ। ਅਸੀਂ ਦੋ ਪੈਕੇਟ ਬਣਾਵਾਂਗੇ। ਤੇ ਉਹਦੇ ਵਿੱਚ ਉਹ ਰੱਖ ਦੇਣੇ ਆ, ਪਾ ਕੇ ਨਾ, ਦਹੀਂ 'ਚ ਮਿਕਸ ਕਰਕੇ ਰੱਖ ਦੇਣੇ ਆ।
ਅੱਛਾ ਅੱਛਾ,
ਤੇ ਉਹਨੂੰ, ਅਹ ਘੰਟੇ ਲਈ ਰੈਸਟ ਤੇ ਰੱਖ ਦੋ, ਜੇ ਤੁਹਾਡੇ ਕੋਲ ਜਿਆਦਾ ਟਾਈਮ ਹੈਗਾ ਜ਼ਿਆਦਾ ਵੀ ਰੱਖ ਸਕਦੇ ਹੋ। ਉਹਨੂੰ ਪਾ ਕੇ ਰੱਖ ਦੇਣ, ਫੇਰ ਫੇਰ ਬਾਅਦ ਚ, ਫੇਰ ਜਿਵੇਂ ਜਦੋਂ ਬਣਾਉਣੀ ਹੈ ਨਾ ਜਿੰਨਾ ਬੈਟਰ ਚ ਬਣਾਉਣਾ, ਉਹਨਾ ਅਲੱਗ ਕੱਢ ਕੇ ਉਹਦੇ ਚ ਥੋੜ੍ਹਾ ਜਿਹਾ ਬੇਕਿੰਗ ਪਾਊਡਰ ਬੇਕਿੰਗ ਸੋਡਾ ਹੁੰਦਾ ਨਾ, ਥੋੜਾ ਜਿਹਾ ਪਿੰਚ- ਪਿੰਚ ਬੇਕਿੰਗ ਸੋਡਾ ਪਾਉਂਦੇ ਜਾਓ, ਤੇ ਫਟਾਫਟ ਟ੍ਰਾਂਸਫਰ ਕਰਦੇ ਜਾਓ ਤੇਲ ਲਗਾ ਕੇ
ਅੱਛਾ,
ਤੇ ਉਹ ਫੇਰ ਸਟੀਮ ਕਰਨ ਲਈ ਰੱਖ ਦੋ ਤੇ ਬੜੀਆਂ ਵਧੀਆ ਫੁੱਲੀਆਂ -ਫੁੱਲੀਆਂ ਮਰਜੀ। ਤੁਹਾਡੀ ਮਰਜ਼ੀ ਆ, ਪਾਉਣਾ ਪਾਲੋ
ਹਾਂ, ਕਈ ਵਾਰੀ ਬ ਬੱਚੇ ਨਮਕ ਵਾਲੇ ਵੀ ਖਾ ਲੈਂਦੇ ਨੇ ਜਿਵੇਂ। ਬਾਅਦ ਚ ਰਾਈ ਦਾ ਤੜਕਾ ਲਾ ਦੋ ਉਹਨੂੰ ਇਡਲੀਆਂ ਨੂੰ, ਅੱਛਾ ਜੀ ਅੱਛਾ ਜੀ
ਚਾਹੇ ਪਾ ਕੇ ਤੇ ਬਣਾ ਲੋ ਬਸ ਠੀਕ ਹੈ ਜੀ, ਫਿਰ ਕਰਦੇ ਆ, ਸਤਿ ਸ੍ਰੀ ਅਕਾਲ ਜੀ।
ਹ
ਐਕਸੀਲੈਂਟ।